ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸ ਸਤਿ ਸ਼੍ਰੀ ਅਕਾਲ ਜੀ ਆਵਾਜ਼ ਈ ਨੀ ਆ ਰੀ ਸੀ
ਹਾਂਜੀ ਆਵਾਜ਼ ਨਹੀਂ ਆ ਰਹੀ ਸੀ ਤੁਹਾਡੀ
ਹਾਂਜੀ ਕਿੰਨਨੀ ਦੇਰ ਆਵਾਜ਼ ਹੀ ਨਹੀਂੀ ਆਈ
ਹਮ ਨੈਟਵਰਕ ਦੀ ਪ੍ਰੋਬਲਮ ਹੋ ਅ ਹੋਗੀ ਹੈ ਹਾਂਜੀ ਸਭ ਵਧੀਆ ਤੁਸੀਂ ਠੀਕ ਹੋ
ਮੈਂ ਵੀ ਵਧੀਆ
ਹੋਰ ਕੀ ਕਰ ਰਹੇ ਹੋ ਬਸ ਮੈਂ ਸੋਚ ਮੈਂ ਨਾ ਹਜੇ ਨਾ ਸੋਚਦੀ ਮੈਂ ਨਾ ਕੋਈ ਆਪਣਾ ਫੇਸ਼ੀਅਲ ਕਰਾਂ ਮੇਰੇ ਫੇਸ ਦੇ ਨਾ ਪਿੰਪਲਸ ਬਹੁਤ ਹੋ ਜਾਂਦੇ ਆ ਮੈਨੂੰ ਸਮਝ ਨੀ ਆਉਂਦਾ ਮੈਂ ਕੀ ਯੂਜ ਕਰਾਂ
ਪਿੰਪਲਸ ਵਾਸਤੇ ਉਹ ਲਗਾਓ ਐਲੋਵੇਰਾ ਫਰੈਸ਼ ਐਲੋਵੇਰਾ ਤੋੜ ਕੇ ਨਾ ਉਹਦੀ ਜੈਲ ਨਿਕਾਲ ਕੇ ਵਿੱਚੋਂ ਬਿਲਕੁਲ ਅੱਛਾ ਮਤਲਬ ਬਿਲਕੁਲ ਸਾਫ ਸੁਥਰਾ ਉਹਦੇ ਨਿਕਾਲ ਕੇ ਜੈਲ ਲਗਾਓ ਅ ਫੇਸ ਮਤਲਬ ਪੂਰਾ ਅੱਛੀ ਤਰ੍ਹਾਂ ਵਾਸ਼ ਕਰਕੇ ਫੇਿਰ ਉਹਨੂੰ ਅ ਅਹ ਐਲੋਵੇਰਾ ਦੀ ਜੈਲ ਲਗਾਓ ਪੰਦਰਾਂ ਵੀਹ ਮਿੰਟ ਲਗਾਓ ਉਹਨੂੰ ਉਹਨੂੰ ਵੋਸ਼ ਕਰ ਲਉ
ਇੱਕ ਤੇ ਨਾ ਸਾਡੇ ਕਮਰੇ ਚ ਚੂਹੇ ਬਹੁਤ ਆ ਗਏ ਨੇ ਹੁਣ ਉਹਨੇ ਮੇਰੇ ਸਾਹਮਣੇ ਇੱਕ ਚੂਹਾ ਆਇਆ ਅੰਦਰ ਮੈਂ ਦੇਖ ਕੇ ਡਰ ਗਈ ਹਾਂ ਉਹਨੂੰ
ਐਲੋਵੇਰਾ ਜੈੱਲ ਲਗਾਓ ਨੀਮ ਲਗਾਓ ਨੀਮ ਦੇ
ਨੀਮ ਨੀਮ ਦੇ ਪੱਤੇ ਕਿਵੇਂ ਲਗਾਉਂਣੇ ਆ
ਨੀਮ ਦੇ ਬੱਤੇ ਉਹਨੂੰ ਪੂਰਾ ਉਹਦੀ ਉਹ ਬਣਾ ਕੇ ਜਾਂ ਉਹਨੂੰ ਗ੍ਰਾਇੰਡ ਕਰ ਲੋ ਪੇਸਟ ਬਣਾ ਕੇ ਉਹ ਹੁੰਦੀ ਨਾ ਦੋਰੀ ਡੰਡਾ ਜਿਹਦੇ ਚ ਕੁੱਟਨੇ ਆ ਅਸੀਂ ਉਹਦੇ ਚ ਉਹਦੀ ਪੇਸਟ ਬਣਾਓ
ਅੱਛਾ
ਨੀਮ ਦੀ ਨੀਮ ਦੇ ਪੱਤਿਆਂ ਦੀ ਪੇਸਟ ਬਣਾਓ ਉਹਦੇ ਵਿੱਚ ਆਲੂਵੇੇਰਾ ਜਲ ਹਾਂ ਉਹਦੇ ਚਲੋ ਵੀੇਰਾ ਜਲ ਲਗਾ ਕੇ ਡਾਲ ਕੇ ਉਹਓਨੂੰ ਲਗਾਓ ਬਹੁਤ ਅੱਛਾ
ਐਲੋਵੀਰਾ ਜੈਲ ਐਲੋਵਰਾ ਜੈਲ ਜੋ ਬਾ ਬਾਜ਼ਾਰੋਂ ਮਿਲਦੀ ਉਹਓ ਵਾਲੀ ਜਾਂ ਫਰੈਸ਼ ਵਾਲੀ ਐਲੋਵੀਰਾ ਜੈਲ
ਫਰੈੱਸ਼ ਫਰੈਸ਼ ਲੈ ਲਓਗੇ ਉਹ ਜ਼ਿਆਦਾ ਬੈਟਰ ਰਹੇਗੀ ਤੁਹਾਡੇ ਵਾਸਤੇ
ਵੈਸੇ ਜੋ ਪੈ ਬਾਹਰ ਬਾਹਰ ਟਿਊਬ ਵਾਲੀ ਐਲੋਵੇਰਾ ਜੈੱਲ ਮਿਲਦੀ ਹੈ ਉਹ ਸਹੀ ਹੁੰਦੀ ਹੈ ਕਿ ਐਵੇਂ ਹੀ ਹੁੰਦੀ ਦੀ ਐ
ਵਿਸ਼ਵਾਸ ਨਹੀਂ ਕਰਦੀ ਇਹ ਚੀਜ਼ਾਂ ਮੈਂ ਘੱਟ ਹੀ ਯੂਜ ਕਰਨੀ ਬਾਹਰ ਦੀਆਂ ਮੈਂ ਹਾਂ ਮੈਂ ਔਰਗੈਨਿਕ ਮਤਲਬ ਉਹਦੀ
ਮੈਨੂੰ ਮੈਨੂੰ ਵੀ ਨਾ ਕੁਛ ਐਵੇਂ ਹੈ ਕਾਰ ਦਾ ਜੋ ਹੁੰਦਾ ਨਾ ਓਰੀਜਨਲ ਉਹ ਜ਼ਿਆਦਾ ਬੈਨੀਫਿਟ ਦਿੰਦਾ ਜੋ ਬਾਹਰ ਦੇ ਹੁੰਦੇ ਆ ਜਿਵੇਂ ਨੀਮ ਨੀਮ ਫੇਸ ਵੋਸ਼ ਨ ਉਹ ਉਹ ਨੀ ਇੰਨਾ ਫ਼ਾਇਦਾ ਦਿੰਦਾ
ਜ਼ਿਆਦਾ ਮਤਲਬ ਫਰੈਸ਼ ਤੋੜ ਕੇ ਪੌਦੇ ਤੋਂ ਤੋੜ ਕੇ ਫਰੈਸ਼ ਬਣਾ ਕੇ ਆਪਣੇ ਹੱਥ ਦਾ ਉਹ ਲਗਾਉਂਦੀ ਹਾਂ ਮੈਂ ਮੈਨੂੰ ਉਹ ਅੱਛਾ ਲੱਗਦਾ ਜ਼ਿਆਦਾ
ਅੱਛਾ ਹਾਂ ਇਹ ਵੀ ਅੱਛੀ ਗੱਲ ਹੈ ਫਰੈਸ਼ ਫਰੈਸ਼ ਫਰੈਸ ਜ਼ਿਆਦਾ ਬੈਨੀਫਿਟ ਦਿੰਦਾ ਹੈ
ਹਮ ਐ ਲਗਾਓ ਹੋਰ ਹੀ ਬਹੁਤ
ਵੀ ਟਰਾਏ ਐਲੋਵਰਾ ਜੈਲ
ਹਮ ਹਾਂਜੀ ਜ਼ਿਆਦਾ ਐਹੀ ਅੱਛਾ ਰਹਿੰਦਾ ਹੈ ਦਾਨ ਜਿਹਨਾਂ ਦੇ ਫੇਸ ਤੇ ਦਾਣੇੇ ਹੁੰਦੇ ਨਾ ਜ਼ਿਆਦਾ ਹੀ ਅੱਛਾ ਰਹਿੰਦਾ ਏ ਲਗਾਓ ਨੀਮ ਦੇ ਪੱਤੇ ਔਰ
ਬਚਪਨ 'ਚ ਨਾ ਮੈਂ ਇਹੀ ਇਹੀ ਹਾਂਜੀ ਪਹਿਲੇ ਤਾਂ ਮੈਂ ਐਹੀ ਲਗਾਉਂਦੀ ਸੀ ਹਿਮਾਲਿਆ ਫੇਸ ਵੋਸ਼ ਲਗਾਉਂਦੀ ਸੀ ਐਲੋਵੀਰਾ ਵਾਲਾ ਫਿਰ ਰਾਜ ਸਾਏ ਦਾ ਪਤਾ ਨੀ ਕੀ ਹੋ ਗਿਆ ਪਿੰਪਲਸ ਆਉਣੇ ਸ਼ੁਰੂ ਹੋ ਗਏ
ਮੈਂ ਤੇ ਯੂਜ ਮੈ ਤੇ ਬਾਹਰ- ਚੀਜ਼ਾਂ ਯੂਜ ਹੀ ਨਹੀ ਕਰਦੀ ਮੈ ਆਪਣਾ ਬਣਾ ਲੈਂਦੀ ਹਾਂ ਤੋ ਤੋਂ- ਹਾਂ ਪੌਦੇ ਤੋੜਨੀ ਹਾਂ ਤੇ ਮੈ ਲਗਾ ਲੈਂਦੀ ਹਾਂ।
ਮੈ ਕਰਾਂਗੀ ਫੇਰ ਟਰਾਈ ਕਰਾਂਗੀ ਐਲੋਵੀਰਾ ਜੈਲ ਲਗਾ ਕੇ ਮੈ ਇਕ ਮੇਰੀ ਇਕ- ਜਿਵੇਂ ਤੁਸੀ ਮੈਨੂੰ ਦਸਿਆ ਨਾ ਐਲੋਵੀਰਾ ਜਲ ਮੈਨੂੰ ਐਵੇਂ ਮੇਰੀ ਇਕ ਫਰੈਂਡ ਹੈ। ਉਹਨੇ ਮੈਨੂੰ ਦਸਿਆ ਕਹਿੰਦੀ ਕਿ- ਐਲੋਵੀਰਾ ਜੈਲ ਨਾ- ਰਾਤ ਕੋ ਨਾ ਥਿੱਕ ਲੇਅਰ ਮਤਲਬ ਜਿਵੇ ਹੁੰਦੀ ਨਾ ਮੋਟੀ ਲੇਅਰ ਉਹਦੀ ਲਗਾ ਕੇ- ਹੈਨਾ ਛੋ ਛੱਡ ਦੋ ਅੱਧਾ ਘੰਟਾ ਇਕ ਘੰਟਾ ਛੱਡ ਦੋ- ਫਿਰ ਉਸ ਤੋਂ ਬਾਅਦ ਉਹਨੂੰ ਧੋਲੋ ਧੋਲੋ ਇਹ ਲਗਾ ਕੇ ਹੀ ਸੋ ਜਾਓ-
ਨਾ ਮੇਰੇ ਫੇਸ ਵੀ ਹੋ ਗਏ ਸੀ ਬਹੁਤ ਪਿੰਪਲਸ ਮੈ ਵੀ ਇਹੀਓ ਯੂਜ ਕੀਤਾ- ਤਸੀ ਹਾਂ ਫਰਕ ਪੈਂਦਾ ਇਹਦੇ ਤੋਂ ਪਿੰਪਲਸ ਵੈਸੇ ਇਹ ਉਹ ਇਹ ਉਮਰ ਦੇ ਹਿਸਾਬ ਨਾਲ ਆਉਂਦੇ ਨੇ- ਫੇਰ ਉਮਰ ਦੇ ਹਿਸਾਬ ਨਾਲ ਚਲੇ ਵੀ ਜਾਂਦੇ ਨੇ ਆਰਾਮ ਨਾਲ ਇਹਨਾਂ ਨੂੰ ਜਿਆਦਾ ਉਹ ਮਤ ਲਓ ਕਿ ਐ ਜਾਣਗੇ ਨਹੀ ਜਾਣਗੇ ਮਤ- ਮਤਲਬ ਇੰਨਾ ਮਤ ਲਓ ਦਿਲ ਤੇ ਕਿ- ਮੇਰਾ ਫੇਸ ਸਾਫ਼ ਹੀ ਨਹੀ ਹੋਏਗਾ ਯੇ ਨਹੀ ਹੋਏਗਾ ਵੋ ਨੀ ਹੋਗਾ- ਉਮਰ ਹੁੰਦੀ ਏ ਇਕ- ਅ ਆਉਦੇ ਹੀ ਆਉਦੇ ਨੇ ਪਿੰਪਲਸ ਹਰ ਕਿਸੇ ਨੂੰ ਆਉੰਦੇ ਨੇ-
ਹਮ
ਫੇਰ ਕੋਈ ਉਮਰ ਆਉਦੀ ਜਿਸ ਟਾਈਮ ਸਾਡਾ ਫੇਸ ਬਿਲਕੁਲ ਸਾਫ਼ ਹੁੰਦਾ ਹੈ।
ਮੇਰਾ- ਪਹਿਲੇ ਤੇ -
ਉਸ ਟਾਈਮ ਆਪਣੇ ਆਪ ਹੀ ਧਿਆਨ ਹਟ- ਜਾਂਦਾ ਹੈ। ਫੇਸ ਤੋ ਕਿ ਅਸੀ ਫੇਸ ਤੇ ਕੋਈ ਧਿਆਨ ਦੇਣਾ ਆ ਕੁਛ- ਏਜ ਹੁੰਦੀ ਏਜ- ਏਜ ਦੇ ਹਿਸਾਬ ਨਾਲ ਚਲੇ ਜਾਦੇ ਨਾ ਏਜ ਦੇ ਹਿਸਾਬ ਨਾਲ ਆਉਦੇ ਨੇ ਇਸਦੇ ਹਿਸਾਬ ਨਾਲ ਚਲੇ ਜਾਦੇ ਨੇ- ਤ
ਕਰਾਂਗੀ ਮੈ ਐਲੋਵੇਰਾ ਟਰਾਈ ਕਰਾਂਗੀ।
ਹਾਂਜੀ ਤੁਸੀ ਉਹ ਜੈਲ ਹਾਂਜੀ ਉਹ ਟਰਾਈ ਕਰੋ ਬਹੁਤ ਅਛਾ ਹੁੰਦਾ ਹੈ।
ਕਹਿਦੇ ਕਿ ਜਿਹੜਾ ਐਲੋ ਐਲੋਵੇਰਾ ਜਦੋ ਪਹਿਲ- ਤੋੜਨਾ ਨਾ ਉਹਨੂੰ ਨਾ ਥੋੜੀ ਦੇਰ ਨਾ ਅੱਗਿਓਂ ਕੱਟ ਕਰਕੇ ਨਾ ਫਿਰ ਥੋੜੀ ਦੇਰ ਰੱਖ ਦੇਣਾ ਜਦੋਂ ਉਹਦਾ ਯੈਲੋ ਯੈਲੋ ਨਿਕ- ਨਿਕਲ ਜਾਏਗਾ ਨਾ ਫੇਰ ਉਹਨੂੰ ਅਪਲਾਈ ਕਰਨਾ ਆਪਣੇ ਫੇਸ ਤੇ-
ਤੇ ਏਹੀ ਏ ਜਿਲੇ ਰੱਖ ਦਿੰਦੇ ਫੇਰ ਫਿਰ ਯੈਲੋ- ਯੈਲੋ ਨਿਕਲਦਾ- ਫਿਰ ਉਹਨੂੰ ਫੇਸ ਯੂਜ਼ ਕਰੋ-
ਹਾਂ ਮਤਲਬ ਯੈਲੋ ਵਾਲਾ ਨਹੀ ਲਗਾਉਣਾ ਫੇਸ ਤੇ-
ਤੁਸੀ ਟਰਾਈ ਕਰਨਾ ਬਾਕੀ-
ਕਰਾਂਗੀ ਮੈਂ ਟਰਾਈ-
ਹਾਂ ਬਹੁਤ ਅਛਾ ਲਗਦਾ ਹੈ। ਚਲੋ ਮੈ ਦੇਖਦੀ ਹਾਂ ਘਰ ਦੇ ਕਮ ਘਰ ਦੇ-
ਹਾਂਜੀ- ਹਾਂਜੀ ਕੋਈ ਨੀ ਮੈ ਵੀ ਹੁਣ ਸੋਚ ਰਹੀ ਹਾਂ ਰੋਟੀ ਜਾ ਕੇ ਬਣਾਵਾਂ-
ਹਾਂਜੀ, -
ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ-
ਠੀਕ ਹੈ। ਸਤਿ ਸ੍ਰੀ ਅਕਾਲ ਜੀ